ਚੱਕਿਆ ਈ ਨੀ-ਨੀ ਹਾਂਜੀ ਸਸ ਸ਼੍ਰੀ ਕਾਲ।
ਹੋਰ ਸੁਣਾਓ ਕੀ ਹਾਲ-ਚਾਲ ਐ।
ਵਧੀਆ ਤੁਸੀਂ ਸੁਣਾਓ?
ਵਧੀਆ ਹੋਰ ਕੀ ਕਰਦੇ ਪਏ ਓ?
ਕੀ ਕਰਦੇ? ਮੈਂ ਦਾਲ ਰੱਖਦੀ ਵੀ ਆ ਰਾ ਤੇ ਤਿਆਰੀ ਮਸਾ ਹਜੇ ਦੁਪੈਰ ਦਾ ਸਮੇਟ ਕੇ ਨੀ ਹਟੀ ਆ ਖਲੇਰਾ ਬੜਾ ਪਿਆ ਦੁਪੈਰ ਦਾ ਈ ਭਾਂਡੇ ਭੂੰਡੇ ਮਾਂਜਣ ਆਲੇ ਆ। ਫਿਰ ਮੈਂ ਕਿਹਾ ਚੱਲ ਦਾਲ ਤਾ ਰੱਖ ਕੇ ਫਿਰ ਮੈਂ ਭਾਂਡੇ ਮਾਜਾ ਗੀ ਗੈਸ ਦੀ ਹਤਾਂ ਨਹੀਂ ਰਹਿ ਰਹੀਆਂ ਸਾਡੇ ਜਿੜ ਕੀ ਕਹਿ ਕੇ ਖਾਣ ਵਾਲੀ ਐ
ਹੂੰ-ਹੂੰ-ਹੂੰ ਠੀਕ ਹੈ ਜੀ। ਹੋਰ ਸਭ ਵਧੀਆ ਹੈਗਾ ਵੈ।
ਹੋਰ ਤੁਸੀਂ ਕੀ ਗੱਲ ਕਰਨੀ ਸੀ ਤੁਸੀਂ ਕਹਿੰਦੇ ਪਏ ਸੀ ਮੈਂ ਗੱਲ ਕਰਨੀ ਆ ਤੁਹਾਡੇ ਨਾਲ।
ਹੂੰ ਮੈਂ ਨਾ ਤੁਹਾਡੇ ਕੋਲੋਂ ਇੱਕ ਸਲਾਹ ਲੈਣਾ ਚਾਹੰਦੀ ਸੀ। ਕਿ ਕਿ ਨਾ ਅ ਕਿ ਨਾ ਮੈਨੂੰ ਨਾ ਇਹ ਹੈਗਾ ਆ ਕਿ
ਆਪ ਨਾ ਬਡੀਕ ਖੋਲਣ ਨੂੰ ਤੁਸੀਂ ਕਹਿੰਦੇ
ਹਾਂ, ਪਰ ਮੈਨੂੰ ਉਹਦੇ ਲਈ ਨਾ ਪਹਿਲਾਂ ਕਰਨਾ ਪੈਣਾ ਹੈਗਾ ਨਾ ਕਿਉਂਕਿ ਮੈਂ ਕੀਤਾ ਸੀ। ਛੇ ਮਹੀਨੇ ਦਾ ਹੀ ਕੋਰਸ ਕੀਤਾ ਸੀਗਾ ਤੇ ਉਹ ਕਾਫੀ ਟਾਈਮ ਪਹਿਲਾਂ ਹੀ ਕੀਤਾ ਸੀਗਾ। ਤੇ ਹੁਣ ਨਾ ਮੈਨੂੰ ਮਤਲਬ ਕਿ ਇੰਨਾ ਜ਼ਿਆਦਾ ਅ ਮਤਲਬ ਯਾਦ ਨੀ ਹੈਗਾ ਕਿ ਕਟਿੰਗ ਵਗੈਰਾ ਮੈਨੂੰ ਭੁੱਲ ਗਈ ਹੋਈ ਹੈਗੀ ਹੈ ਤੇ ਮੈਂ ਫੇਰ ਸੋਚਦੀ ਪਈ ਹੈਗੀ ਕਿ ਮੈਂ ਦੁਬਾਰਾ ਨਾ ਫੈਸ਼ਨ, ਬੱਚਿਆਂ ਨੂੰ ਸਕੂਲ ਭੇਜ ਕੇ ਨਾ ਦੁਬਾਰਾ ਅ ਫੈਸ਼ਨ ਡਿਜ਼ਾਇਨਿੰਗ ਦਾ ਕਰ ਲੈਂਣੀ ਆ। ਤੇ ਬਟ ਹਾਂ ਬਟ ਇਹ ਮੈਂ ਕਨਫਿਊਜ ਹੋ ਦੀ ਹਾਂ ਕਿ ਇਹ ਚੀਜ਼ ਕਾਰ ਸਕਦੀ ਹਾਂ ਤੇ ਇੱਕ ਨਾ ਹੈਂਡਮੇਡ ਨਾ ਪਰਸ ਬਣਦੇ ਹੈਗੇ ਬੜੇ ਸੋਹਣੇ ਨਾ ਤੇ ਮੈਨੂੰ ਉਹ ਵੀ ਬਣਾਣੇ ਆਉਂਦੇ ਹੈਗੇ ਆ। ਠੀਕ ਏ ਨਾ ਅਸੈਸਰੀ ਵਗੈਰਾ ਬਜ਼ਾਰੋਂ ਮਿਲ ਜਾਂਦੀ ਹੈਗੀ ਐ।
ਹੂੰ।
ਤੇ ਮੈਂ ਕ ਮੈਂ ਹੁਣ ਇਹਨਾਂ ਦੋਨਾਂ ਚ ਕਨਫਿਊਜ਼ ਹੋਈ ਦੀ ਹਾਂ ਮੈਂ ਕਿਹੜਾ ਕੰਮ ਕਰਾਂ ਬ ਇੱਕ ਇਹ ਹੈ ਵੀ ਅਗਰ ਮੈਂ ਹੈਂਡਮੇਡ ਬੈਗ ਦਾ ਯੂਜ ਕਰਦੀ ਹਾਂ ਬਣਾਉਦੀ ਹੈਗੀ ਆ। ਤੇ ਪਤਾ ਨੀ ਰਿਜ਼, ਮਿਹਨਤ ਤਾਂ ਕਰਨੀ ਪੈਣੀ ਦੋਨਾਂ ਚ ਕਰਨੀ ਪੈਣੀ ਹੈਗੀ ਇਹ ਕੋਈ ਗੱਲ ਨੀ। ਕਸਟਮਰ ਹਾਂ ਕਸਟਮਰ ਮੇਨੋ ਔਥੋ ਵੀ ਲਿਆਉਣੇ ਪੈਣੇ ਆ ਤੇ ਕਸਟਮਰ ਮੈਨੂੰ ਉੱਥੋਂ ਵੀ ਲਿਆਉਣੇ ਪੈਣੇ ਹੈਗੇ।
ਅਤੇ ਇਹ ਤੇ ਤੁਸੀਂ ਅਗਰ ਬਣਾ ਕੇ ਨਾ ਪਰਸ ਪਾ ਬਣਾ ਕੇ ਤੁਸੀਂ ਔਨਲਾਈਨ ਵੀ ਪਾ ਸਕਦੇ ਹੋ ਔਨਲਾਈਨ ਪਾ ਦਿਉ ਤਾਂ ਵੀ ਕਸਟਮਰ ਆਣ ਲੱਗ ਬੰਦੇ ਆਂ ਪਤਾ ਲੱਗਦਾ ਲੋਕਾਂ ਨੂੰ। ਕਈ ਐਡ ਹੋ ਜਾਦੇ ਕਈ ਹੋਰ ਐ ਜਾਦੇ, ਜਿੱਦਾਂ-ਜਿੱਦਾਂ ਕੋਈ ਦੇਖੇਗਾ। ਫਿਰ ਉਹ ਆਪ ਕਈ ਆਣਗੇ ਲੈਣ ਜਿਣਾ ਨੂੰ ਪਸੰਦ ਆਣਗੇ, ਫੋਨ ਆਣਗੇ ਤੁਹਾਨੂੰ। ਤੇ ਤੁਹਾਡਾ ਏਦਾਂ ਹੌਲੀ ਹਲੀ ਕਰਦੇ-ਕਰਦੇ ਚੜ ਗਏਗਾਾ ਕੰਮ।
ਹੂੰ
ਹੂੰ, ਬਾਕੀ ਕੋਈ ਇਹ ਕੋਸ਼ਿਸ਼ ਕਰੋ ਤਾਂ ਸਭ ਕੁਛ ਹੋ ਜਾਂਦਾ ਵ ਹੌਲੀ-ਹੌਲੀ ਇਹ ਆ ਕਿ ਇਕਦਮ ਨਹੀਂ ਕੁਛ ਵੀ ਹੁੰਦਾ ਹੌਲੀ-ਹੌਲੀ ਕਰੋ ਅਤੇ ਆਪੇ ਹੌਲੀ-ਹੌਲੀ ਸਾਰੇ ਇੱਕ ਦੂਸਰੇ ਦੀ ਦਾ ਇਕ ਨੂੰ ਪਤਾ ਲੱਗਾ ਫਿਰ ਦੂਜ ਉਹਨੇ ਦੂਜੇ ਨੂੰ ਕਿਹਾ। ਦੂਜਿਆਂ ਨੇ ਫੇ ਤੀਜੇ ਨੂੰ ਕਿਹਾ ਇੱਦਾਂ ਕਰਦੇ ਕਰਦੇ-ਕਰਦੇ-ਕਰਦੇ ਫਿਰ ਕੰਮ ਸ਼ੁਰੂ ਹੋਈ ਜਾਂਦੇ ਆ। ਜੇ ਅਸੀਂ ਕਹੀਏ ਕਿ ਇੱਕ ਏਕਦਮ ਸ਼ੁਰੂ ਹੋ ਗੇ ਬੋਤ ਵੱਡੇ ਤਾਦਾਦ ਤੇ, ਓ ਨਈ ਇੱਦਾ ਨੀ ਹੁੰਦੇ। ਸਲੋ-ਸਲੋ ਈ ਏ, ਵੈਸੇ ਅੱਛਾ ਕਾੰਮ ਏ। ਓਨ ਦੇ ਵੀ ਬਾਨ ਜਾਂਦੇ ਨੇ ਕੋਈ, ਆ ਜਿੱਦਾਂ ਕਿ ਹੈਡਫੋਨ ਕਵਰ ਬਾਨ ਜਾਂਦੇ ਆ, ਛੋਟੇ-ਛੋਟੇ ਪਰਸ ਬਾਨ ਜਾਂਦੇ ਆ। ਏਦਾ ਈ ਮੇਰਾ ਪਾਬੀ ਆ ਮੁਰਾਦਾਬਾਦ ਓ ਬਨਾਂਦੇ ਐ ਏਨੇ ਸੋਨੇ-ਸੋਨੇ ਕੋਵ, ਹੈਂ ਓਦੇ ਚੀ ਚੀਜ਼ਾਂ ਦੇ ਕਵਰ ਜਿੱਦਾਂ ਫ਼ੋਨ ਦਾ ਕਵਰ ਹੋ ਗੇਆ, ਹੈਡਫੋਨ ਦੇ ਕਵਰ ਹੋ ਗਏ ਯਾ ਛੋਟੇ-ਛੋਟੇ ਪਰਸ ਹੋ ਗਏ ਹਾੱਥ ਚ ਫੜਨ ਵਾਲੇ, ਬੜੇ ਪੇਆਰੇ ਲੱਗਦੇ ਆ ਨਿੱਕੇ-ਨਿੱਕੇ ਅਲੱਗ-ਅਲੱਗ ਕਲਰ ਦੇ ਦੋ ਕਲਰ ਮਿਲਾ ਕੇ ਕਰੋਸ਼ੀਏ ਦੇ।
ਹਾਂ, ਓ ਤਾਂ ਓ ਤਾ ਕਰੋਸ਼ੀਏ ਤੇ ਹੋ ਗੇ ਨਾ ਐ ਮਤਲਬ ਮੋਟੀ ਹੋਨ ਆਂਦੀ ਹੈਗੀ ਐ, ਯਾਰ ਨਾ ਮੋਟੀ ਆਂਦੀ ਹੈਗੀ ਐ। ਏਦੇ ਵਿੱਚ ਕਲਰ ਵੀ ਕਾਫੀ ਪਿਆਰੇ-ਪਿਆਰੇ ਹੁੰਦੇ ਹੈਗੇ। ਉਨ ਵੀ ਆਂਦੀ ਹੈਗੀ ਐ, ਤੇ ਏਕ ਹੋਰ ਚੀਜ਼ ਹੁੰਦੀ ਧਾਗਾ ਹੁੰਦਾ ਓ ਮੋਟਾ ਹੁੰਦਾ ਹੈਗੈ ਵੈ। ਮਤਲਬ ਲਗਾ ਲੋ ਕਿ ਵੈ ਅ ਵੈਲਵਟ ਦਾ, ਨਈ ਕੈ ਸਕਦੇ ਅਸੀ, ਕੀ ਕੈਂਨੇ ਆ ਅਸੀ ਤੋਡਾ ਕੀ ਕੈਂਦੇ ਨੇ
ਰਾਮ ਦਾ ਮੋਟਾ
ਹਾਂ, ਹਾਂ ਜਿੱਦਾਂ ਅਸੀ ਬਲੈਕ ਧਾਗਾ ਲਾੱਤ ਬਾ ਲਾੱਤ ਤੇ ਨੀ ਬੰਦੇ ਹੁੰਦੇ ਹੈਗੇ, ਉਸ ਤੋਂ ਉੱਪਰ ਉ ਸਿਲਕੀ ਓ ਹੁੰਦਾ, ਓ ਸਿਲਕ ਦਾ ਈ ਐ। ਬੜਾ ਮੋਟਾ ਹੁੰਦਾ ਹੈਗਾ ਧਾਗਾ ਥੋੜਾ ਨਾ, ਓਦੇ ਵੀ ਬਨਦੇ ਹੈਗੇ ਐ।
ਹਾਂ, ਓਦੇ ਈ ਬਨ ਜਾਂਦੇ ਐ, ਇੱਕ ਵਾਈਟ ਆਂਦਾ ਮੋਟਾ ਧਾਗਾ ਕਰੋਸ਼ੀਏ ਦਾ ਅਲੱਗ ਈ ਆਂਦੈ। ਗੁੱਛੀਆਂ ਆਂਦੀਐਂ, ਓਦੇ ਵੀ ਬਨ ਜਾਂਦੇ ਆ। ਕਲਰਫੁੱਲ ਵੀ ਆਂਦੇ ਆ ਤੇ ਓਦੀਆਂ ਵੀ ਬਨ ਜਾਨ ਅਲੱਗ-ਅਲੱਗ ਤਰਾਂ ਦੇ, ਤੇ ਅੱਛੇ ਲੱਗਦੇ ਐ, ਸੋਨੇ ਲੱਗਦੇ ਐ, ਲੋਕ ਕਈ ਓਨ ਸ਼ੌਂਕ ਨਾਲ ਪਕੜਦੇ ਵੀ ਏ ਓ ਥੋੜੇ ਨਾ ਹੈਂਡਵਰ, ਹੈਂਡਬੈਗ ਵੀ ਬਾਨ ਜਾਂਦੇ ਐ ਛੋਟੇ-ਛੋਟੇ ਬਾਸਕੇਟ, ਪਰਸ ਯਾ ਚੋਰਸ, ਯਾ ਗੋਲ
ਐਵੀ ਏ ਕਿ ਮਲਬ ਹਾਂ ਅੱਜ ਕੱਲ ਜਿੱਦਾਂ ਟਰੈਂਡ ਹੈਗਾ ਨਾ, ਫੋਨ ਦਾ ਵੀ ਬਨਾ ਕੇ ਨਾ ਅਸੀ ਬੈਗ ਛੋਟਾ ਜਿੰਨਾ-ਜਿੰਨਾ, ਜਿੰਨਾ ਫੋਨ ਹੁੰਦਾ ਨਾ ਓਨਾ, ਤੇ ਨਾਲ ਓਦੀ ਮਲਬ ਕਿ ਚੈਨ ਲਗਾ ਦੀ ਦੀ। ਇੱਦਾ ਵੀ ਬਨਦੇ ਹੈਗੇ ਆ, ਹੈਡਫੋਨ ਹੁੰਦੇ ਹੈਡਫੋਨ ਦੇ ਵੀ ਛੋਟੇ-ਛੋਟੇ ਪਰਸ ਬਾਨ ਜਾਂਦੇ ਕਿ ਓਦੇ ਚ ਹੈਡਫੋਨ ਪਾ ਲੋ ਤੁਸੀ ਆਪਨੇ ਨਾ
ਹੂੰ, ਹਾਂ ਓ ਵੀ ਬਾਨ ਜਾਂਦੇ ਆ, ਹੂੰ। ਓ ਮੇਰੀ ਪਾਬੀ ਨੇ ਬਨਾਏ, ਬੜੇ ਪੇਆਰੇ-ਪਆਰੇ ਬਨਾਏ ਸੀ। ਮੈਨੂੰ ਯਾਦ ਈ ਭੁੱਲ ਗੇਆ, ਕੈਂਦੇ ਸੀ ਲੈ ਜੀਂ ਇੱਕ-ਦੋ ਮੈਂ ਲਿਆਨੇ ਵੀ ਸੀ। ਫੇਰ ਮੇਰਾ ਮੁੜ ਕੇ ਓੱਧਰ ਚੱਕਰ ਨੀ ਲੱਗੇਆ। ਤੇ ਫੇਰ ਬਾੱਸ ਏਦਾਂ ਈ ਲਿਆ ਈ ਨੀ ਹੋਏ, ਮੈਂ ਕੇਆ ਲੇਆਵਾਂਗੀ, ਦਖਾਵਾਂਗੀ ਮੈਂ ਇੱਕ ਦੋ ਜਨੇਆਂ ਨੂੰ। ਚੱਲ ਏਦਾ ਈ ਆ ਜਿੱਦਾਂ ਦਿਖਾ-ਦਿਖਾ ਕੇ ਫੇਰ ਇੱਦਾਂ ਈ ਕਾੰਮ ਚਾੱਲ ਜਾਂਦਾ ਜਿੱਦਾਂ ਲੋਕਾਂ ਨੂੰ ਪਤਾ ਲੱਗੇ, ਤੇ ਓਨਾਂ ਨੇ ਵੀ ਐਦਾਂ ਈ ਛੋਟ ਤੈ
ਹੂੰ, ਮੈਂ ਨਾ ਅਪਨੇ ਫਰੈਂਡ ਨੂੰ ਪੁੱਛੇਆ ਸੀਗਾ, ਓਨਾਂ ਦੇ ਉੱਥੇ ਕੋਈ ਕਾੰਮ ਕਰਦੀ ਹੈਗੀ ਐ। ਕਿ ਅਗਰ ਤੁਸੀ ਐਦਾ ਮੈਟੀਰੀਅਲ ਵਗੈਰਾ ਓ ਲੈਂਦੀ ਹੈਗੀ, ਕਿੱਥੋਂ ਲੈਂਦੀ ਹੈਗੀ ਐ। ਤੇ ਫੇਰ ਓਨੇ ਮੈਨੂੰ ਦੱਸੇਆ ਤਾ ਹੈ। ਫੇਰ ਮੈਂ ਦੇ ਓ ਕੈੱਦੀ ਹੈਗੀ, ਕੈਂਦੀ ਜੇ ਅਗਰ ਤੁਸੀ ਮਤਲਬ ਇੱਕ-ਦੋ ਬੈਗ ਦਾ ਲੋਗੇ। ਫਿਰ ਤੁਆਨੂੰ ਓ ਸਸਤਾ ਨੀ ਮੈਂਗਾ ਪੈਨਾ ਹੈਗਾ। ਤੁਸੀਂ ਜਾਦਾ ਸਾਰਾ ਹਾਂ ਕੱਠਾ ਲੈਨਾ ਅਗਰ ਤੁਸੀਂ ਏਸ ਚੀਜ਼ ਦਾ ਕਰਦੇ ਪਏ ਫਿਰ ਕੱਠਾ ਸਮਾਨ ਲੈਨਾ ਨਾ ਤੁਆਨੂੰ ਡਿਸਕਾਊਂਟ ਵੀ ਫਿਰ
ਹਾਂ ਓ ਥੋਕ ਦੀਆਂ ਦੁਕਾਨਾਂ ਹੁੰਦੀਆਂ ਤੇ ਓਥੋਂ ਫੇਰ ਕੱਠਾ ਸਮਾਨ ਮਿਲ ਜਾਂਦਾ ਫੇਰ ਸਸਤਾ ਪੈਂਦਾ ਏ ਇੱਕ ਦੋ ਦਾ ਲਿਆਓਗੇ ਪਰਚੂਨ ਤੋਂ ਲਿਆਓਗੇ ਤੇ ਫੇਰ ਓ ਮੈਂਗਾ ਈ ਪੈਨਾ। ਹੂੰ, ਓਨੇ ਕੁਛ ਖੱਟ ਕੇ ਈ ਦੇਨਾ।
ਹੂੰ।
ਜੇ ਥੋਕ ਤੋਂ ਲਿਆਓਗੇ ਤੁਸੀਂ ਕੱਠਾ ਲਿਆਓਗੇ। ਓ ਤੁਹਾਨੂੰ ਥੋੜ੍ਹਾ ਰਿਆਤ ਮਿਲ ਜੇ, ਕਾਫ਼ੀ ਹੱਦ ਤੱਕ ਜਿੱਦਾਂ ਇੱਕ ਪਰਸ ਤੁਆਡਾ ਫ੍ਰੀ ਬਨ ਜਾਏ ਇੱਦਾਂ ਇੰਨਾ ਸਸਤਾ ਮਿਲ ਜਾਂਦਾ ਵੇ।
ਹਾਂ, ਐ ਤਾਂ ਹੈ।
ਵੈਸੇ ਵੀ ਕੱਠੇ ਦੀ ਬਰਕਤ ਹੁੰਦੀ ਏ ਜਿੱਦਾਂ ਹੁਨ ਕੱਠਾ ਲਿਆਂਦੈ ਥੋੜਾ- ਥੋੜੇ ਕਲਰ ਬਚ ਗਏ ਨੇਂ, ਅਸੀਂ ਕਲਰਫੁੱਲ ਵੀ ਬਨਾ ਸਕਦੇ ਆਂ ਫਿਰ ਥੋੜੇ-ਥੋੜੇ ਕਲਰ ਸਾਰੇ ਮਿਕਸ ਕਰਕੇ ਏਦਾਂ ਬਨਾ ਸਕ
ਰੇਨਬੋਅ ਦਾ ਰੇਨਬੋਅ ਜਿੱਦਾਂ ਮਤਲਬ ਬਨ ਜਾਂਦਾ ਹੈਗਾ ਵੈ, ਵੈੰਜ ਵੀ ਬੋਤ ਸੋਣਾ ਲੱਗੇਗਾ। ਪਰਸ ਬਨਾਯਾ ਹੋਇਆ। ਹੈਂਡਮੇਡ ਵੈਸੇ ਵੀ ਚੀਜਾਂ ਹੰਸ ਕੇ ਲੈਂਦੇ ਨੇ ਬੰਦੇ ਨਾ।
ਹੂੰ।
ਐ ਵੇੈ ਕਿ ਥੋੜਾ ਅ ਕਰਨੀ ਪਏਗੀ। ਓ ਮੈਨੂੰ ਮੇਰੀ ਫਰੈਂਡ ਮੈਨੂੰ ਦੱਸਦੀ ਪਈ ਸੀ। ਕੀ ਜਿੱਦਾਂ ਕੀ, ਕੀ ਲੱਗਦੇ ਹੈਗੇ ਆ?
ਮੈਹਨਤ ਲੱਗਦੀ ਏ ਚੀਜਾਂ 'ਚ ਜੋ ਵੀ ਕਰੋ ਕੰਮ। ਕੋਈ ਵੀ ਐ ਇੱਕ ਮੈਨਤ ਲੱਗਦੀ ਐ ਪੈਲਾਂ ਤੇ। ਤੇ ਫਿਰ ਕੁਛ ਮਿਲਦਾ ਵੇ।
ਹੂੰ, ਏਥੇ ਨਾ ਮਤਲਬ ਕਿ ਐਗਜ਼ੀਬੀਸ਼ਨ ਵਗੈਰਾ ਵੀ ਲੱਗਦੀ ਕੈਂਦੇ ਤੂੰ ਓਥੇ ਵੀ ਅਪਨਾ ਸਟੋਲ ਲਗਾ ਸਕਦੀ ਹੈਗੀ ਐ ਹਾਂ ਤੇ ਓ ਥੇ ਵੀ ਮਤਲਬ ਕਾਫੀ ਸਮਾਨ ਫਿਰ ਤੇਰਾ ਵਿਕ-ਵਿਕ ਜਾ ਸਕਦਾ ਹੈਗਾ ਵੇ।
ਹੂੰ, ਹੋ ਜਾਂਦਾ ਐ, ਏਦਾਂ ਈ ਫੇਰ ਹੌਲੀ-ਹੌਲੀ ਕਰ ਕੇ ਸ ਲੋਕਾਂ ਨੂੰ ਪਤਾ ਲੱਗਨ ਲੱਗ ਪੈਂਦਾ, ਪਸੰਦ ਕਰਨ ਲੱਗ ਕੈਂਦੇ ਆ ਲੋਕ ਫਿਰ ਆਪ ਆਂਦੇ ਐ ਫਿਰ ਆਪ ਕੈਂਦੇ ਆ ਸਾਨੂੰ ਐ ਬਣਾ ਕੇ ਦੇਓ ਸਾਨੂੰ ਬੋ
ਹੂੰ। ਹੂੰ, ਐ ਤਾਂ ਹੈ, ਐ ਤਾਂ ਹੈ। ਹੂੰ।